ਹੈਲੋ। ਹੈਲੋ।
ਹੈਲੋ।
ਉੱਚੀ ਬੋਲੋ ਦੀਦੀ।
ਸਤਿ ਸ਼੍ਰੀ ਅਕਾਲ ਭੈਣ ਜੀ
ਸਤਿ ਸ੍ਰੀ ਅਕਾਲ, ਹੋਰ ਠੀਕ ਹੋ?
ਹਾਂਜੀ ਠੀਕ ਆ ਤੁਸੀਂ ਠੀਕ ਹੋ?
ਹਾਂਜੀ ਠੀਕ ਠਾਕ ਕਿੱਥੇ ਗਏ ਹੋਏ ਸੀ ਇੰਨੇ ਦਿਨ ਚ ਫੋਨ ਨੀ ਕੀਤਾ
ਘੁੰਮਣ ਗਏ ਹੋਏ ਸੀਗੀ
ਅੱਛਾ ਕਿੱਥੇ
ਅਸੀਂ ਇੱਥੇ ਹੀ ਥੋੜਾ ਬਾਹਰ ਗਏ ਸੀਗੇ ਨੰਦੇੜ ਘੁੰਮ ਕੇ ਆ ਗਏ ਹਜ਼ੂਰ ਸਾਹਿਬ
ਅੱਛਾ-ਅੱਛਾ ਅਸੀਂ ਵੀ ਗੋਆ ਦੀ ਤਿਆਰੀ ਚੱਲਦੀ ਪਈ ਹੈ ਸਾਡੀ ਵੀ ਜੇ ਸਵੇ ਕੱਲ ਅਹ ਕੱਲ ਜਾਂ ਪਰਸੋਂ ਜਾਵਾਂਗੇ
ਅੱਛਾ-ਅੱਛਾ ਕਿਵੇਂ ਜਾ ਰਹੇ ਫਲਾਈਟ ਚ
ਫਲਾਈਟ ਤੇ ਹਾਂਜੀ
ਚਲੋ ਵਧੀਆ-ਵਧੀਆ ਘੁੰਮ ਫਿਰ ਆਓ ਗੋਆ ਤੁਸੀਂ
ਹਾਂਜੀ
ਗੋਆ ਵੀ ਵਧੀਆ ਗਾ
ਹਾਂਜੀ ਫਸਟ ਟਾਈਮ ਚਲੇ ਅਸੀ ਫਸਟ ਟੈਮ ਚਲੇ ਫੇਰ ਸਾਡੇ ਫਰੈਂਡ ਵਗੈਰਾ ਸਾਰੇ ਅ ਕਹਿੰਦੇ ਪੰਜਾਬ ਵਾਲੇ, ਪਹਿਲੇ ਤੂੰ ਜਾ ਕੇ ਆ ਫੇਰ ਸਾਨੂੰ ਦੱਸ ਕੀ ਏ। ਕੀ ਹਿਸਾਬ ਕਿਤਾਬ ਆ ਫੇ ਕਹਿੰਦੇ ਅਸੀਂ ਵੀ ਜਾਵਾਂਗੇ।
ਨਹੀਂ- ਨਹੀਂ ਬੋਤ ਵਧੀਆ ਗੋਆ ਤਾਂ, ਫਿਰਨ ਜਾਏ ਆ।
ਹਾਂਜੀ।
ਨੋਰਥ ਚ ਜਾਇਓ ਨੋਰਥ ਚ, ਸਾਊਥ ਚ ਨਾ ਜਾਏਓ।
ਅੱਛਾ ਉੱਥੇ ਵਿਆਹ ਵੀ ਬਹੁਤ ਹੁੰਦੇ ਆ ਨਾ ਹੁਣ ਤਾਂ।
ਹਾਂ ਸਾਊਥ ਚ ਹੁੰਦੇ ਨੇ ਗੋਆ, ਸਾਊਥ। ਗੋਆ ਸਾਊਥ ਚ ਜਾਓ ਤਾਂ ਉੱਥੇ ਸਾਰੇ ਹੋਟਲ ਮਿਲਣਗੇ, ਨੌਰਥ। ਜਾਓਗੇ ਤਾਂ ਤੁਹਾਨੂੰ ਘੁੰਮਣ ਫਿਰਨ ਦਾ ਬਹੁਤ ਕੁੱਛ ਉੱਥੇ।
ਹਾਂਜੀ ਉ ਨਾ ਪਿੱਛੇ ਜੇ ਮੈਨੇ ਦੇਖਿਆ ਉੱਥੇ ਮਹਾਰਾਸ਼ਟਰ ਦੀ ਕੋਈ ਕੁੜੀ ਦਾ ਵਿਆਹ ਸੀ। ਅਹ ਥੋੜੇ ਜਿਹੇ ਆਪਣੇ ਘਰ ਦੇ ਹੀ ਗਏ ਸੀ ਹਨਾ, ਥੋੜੇ ਜਿਹੇ ਦਸ- ਪੰਦਰਾਂ। ਜਾਨ ਗਏ ਸੀ।
ਹਾਂਜੀ- ਹਾਂਜੀ ਨਹੀਂ ਬੋਤ ਵਧੀਆ ਵਿਆਹ ਹੁੰਦਾ।
ਵਧੀਆ ਜਿਵੇਂ ਜੇ ਖਰਚੇ ਨਾ ਕਰਨੈ ਆਪਣਾ ਸ- ਆਪਣਾ ਪੂਰਾ ਕਰਨਾ ਸਮੁੰਦਰ ਕੋਲ ਵਿਆਹ ਕਰਨਾ ਕਿੰਨਾ ਵਧੀਆ ਲੱਗਦਾ।
ਬੋਤ ਵਧੀਆ ਬੋਤ ਹਾਂ ਗਰਮੀ ਬਹੁਤ ਹੁੰਦੀ ਹੈ ਪਤਾ।
ਹਾਂਜੀ ਅੱਛਾ- ਅੱਛਾ।
ਹਾਂਜੀ ਗਰਮੀ ਉੱਥੇ ਜ਼ਿਆਦਾਤਰ ਨਾ ਨੋਨ ਵੈਜ ਬੋਤ ਮਿਲਦਾ। ਓਥੇ ਨੋਨ ਵੈਜ ਬੋਤ ਫੇਮਸ ਆ ਹਾਂਜੀ ਮੱਛੀ- ਵੱਛੀ ਬੋਤ ਫ- ਹਾਂਜੀ ਮੱਛੀ ਨੋਨ ਵੈਜ ਚਿਕਨ ਵੀ ਮਿਲਦਾ ਹੈ ਗਾ। ਬੋਤ ਵਧੀਆ ਮਿਲਦਾ ਤਾਈ ਤਾਂ ਕਹਿ ਰਹੀ ਜਾ ਰਹੇ ਹੋ ਤਾਂ ਨੌਰਥ ਚ ਜਾਇਓ ਸਾਊਥ ਚ ਨਾ ਜਾਇਓ।
ਨਾਰਿਅਲ ਪਾਣੀ ਵੀ ਬੋਤ ਮਿਲਦਾ ਨਾ।
ਬੋਤ- ਬੋਤ, ਬੋਤ ਓਧਰ ਤੇਲ ਵੀ ਬੋਤ ਅੱਛਾ ਮਿਲਦਾ ਖੋਬਰੇ ਦਾ ਓਰੀਜਨਲ। ਤੇਲ ਹੁੰਦਾ ਉੱਥੇ ਕੋਬਰੇ ਦਾ ਤੇਲ ਜੋ ਆਂਦਾ ਨਾ। ਨਾਰੀਅਲ ਉਹ ਓਰੀਜਨਲ ਮਿਲਦਾ ਉੱਥੇ।
ਅੱਛਾ- ਅੱਛਾ।
ਹਾਂਜੀ, ਹੋਰ ਰੋਟੀ- ਪਾਣੀ ਬਣਾ ਲਈ?
ਹਾਂਜੀ ਅਜ ਸਾਗ ਬਣਾਇਆ ਸੀ।
ਅਰੇ ਵਾਹ।
ਹੈਲੋ,
ਹੁਣ ਤਾਂ ਸਾਗ ਵੀ ਚਾਲੂ ਹੋ ਜਾਣਗੇ ਨਾ ਠੰਡੀਆਂ ਚ।
ਹਾਂਜੀ ਬੋਤ ਹੋਇਆ ਸੀਗਾ ਦਸ- ਦਸ ਦਿਨ ਸਾਗ ਖਾਂਦੇ। ਇਹ ਵਾਰੀ ਬਣਾ ਲੈਂਦੇ ਫੇਰ ਸਰਦੀਆਂ ਵਿੱਚ। ਹਾਂਜੀ ਨਹੀਂ- ਨਹੀਂ ਅਹ ਅਸੀਂ ਬਣਾ ਕੇ ਪਹਿਲਾਂ ਹੀ ਰੱਖ ਲੈਂਦੇ। ਛੇ-ਸੱਤ ਸ ਛੇ-ਸੱਤ ਦਿਨ ਲਗਾਤਾਰ ਅਸੀਂ ਖਾ ਲੈਂਦੇ, ਖ- ਉਹ ਜਿੰਨਾ-ਜਿੰਨਾ।
ਸ ਸਾਗ ਤਾਂ ਖੇਤ ਤੋਂ ਹੀ ਆਉਂਦਾ ਹੋਊਗਾ ਨਾ।
ਹਾਂਜੀ-ਹਾਂਜੀ, ਹਾਂਜੀ ਜਿੰਨਾ-ਜਿੰਨਾ ਅ ਉਹ ਹੁੰਦਾ। ਬਾਸੀ ਹੋਈ ਜਾਂਦਾ ਮਤਲਬ ਬੜੇ ਓਨਾ- ਓਨਾ ਵਧੀਆ ਲੱਗਦਾ ਸਵਾਦ ਹੋ ਜਾਂਦਾ।
ਤਾਂ ਹੈ ਨਾ ਨਹੀਂ ਉਹ ਤਾਂ ਹੈਗਾ ਹੀ ਜਿੰਨਾ ਬਸ ਹੈ ਉਨਾ ਅੱਛਾ ਲੱਗਦਾ ਹੈਗਾ।
ਹਾਂਜੀ- ਹਾਂਜੀ ਥੋੜਾ- ਥੋੜਾ ਕਰਕੇ, ਥੋੜਾ- ਥੋੜਾ ਕਰਕੇ ਅਸੀਂ, ਉਹਨੂੰ ਤੜਕਾ ਲਗਾਂਦੇ ਆ ਲਸਣ ਦਾ, ਅਦਰਕ ਲਸਣ ਦਾ, ਹਰੀ ਮਿਰਚ ਦਾ। ਪਿਆਜ ਪਾਲੋ ਦੇਸੀ ਘਿਓ ਦਾ ਲਾਂਦੇ। ਹਾਂਜੀ, ਮੱਖਨੀ ਦੇ ਪਾਨ ਦੇ ਉੱਪਰ ਮੱਖਣੀ ਪਾਾਂਦੇ ਫੇਰ ਮੂਲੀਆਂ ਕੱਟਦੇ ਸਲਾ ਅ ਸਲਾਦ ਵਿੱਚ ਮੂਲੀਆਂ ਖਾਂਦੇ। ਮੱਕੀ ਦੀ ਰੋਟੀ ਬਣਾਦੇ।
ਸਾਨੂੰ ਵੀ ਬਓਤ ਵਦੀਆ ਲੱਗਦਾ।
ਹਾਂਜੀ। ਤੇ ਮੈਂਥੀ ਵਾਲੇ ਰੋਟੀਆਂ ਵੀ ਲਾ ਦਿਆ ਸੀ ਸਰਦੀਆਂ ਵਿਚ ਇੰਨੇ ਵਧੀਆ ਮੱਕੀ ਦਾ ਆਟਾ ਪਾ ਕੇ।
ਅੱਛਾ, ਅਸੀਂ ਤਾਂ ਮੇਥੀ ਤੇ ਬਣਾ ਲੈਣੇ ਆਂ ਪਰ ਸਾਗ ਤਾਂ ਨਨੀਂ ਓਏ
ਹੰਜੀ।
ਹਾਂਜੀ, ਹੋਰ ਕੀ ਕਰ ਰੇ ਸੀਗੇ?
ਮੈ ਤਾਂ ਕੋਈ ਏ ਏਥੇ ਨਾ ਮੇਰੇ ਅ ਏਥੇ ਮੇਰਾ ਬੇਟਾ ਐਪ ਡਾਊਨਲੋਡ ਕਰਦੇ ਸੀ। ਕੋਈ ਕੰਪਨੀ-ਕੁੰਪਨੀ ਆਲੇ ਕੋਈ ਫਰੋਡ ਵਗੈਰਾ ਤਾਂ ਨੀਂ ਹੁੰਦਾ ਨਾ?
ਨਈਂ ਹੁੰਦੇ ਨੇ ਆ ਦੇਖ ਕੇ ਕਰਿਓ, ਕੋਈ ਜੋ ਵੀ ਕੰਮ ਕਰ ਰੇ ਓ ਕੁਛ।
ਜੇ ਆਪਾਂ ਅਕੋਂਟ ਨੰਬਰ ਦੇਤਾ ਕੋਈ ਚੱਕਰ ਤਾਂ ਨੀਂ ਹੁੰਦਾ ਨਾ?
ਨਈਂ-ਨਈਂ, ਨੀਂ ਦੇਣਾ ਚਦਾ ਅਕਾਊਂਟ ਨੰਬਰ ਕਿਸੇ ਨੂੰ ਵੀ ਜਲਦੀ ਪੈਸੇ ਕੱਢ ਲੈਂਦੇ ਨੇ ਅੱਜ ਕੱਲ ਲੋਕ।
ਤੁਸੀਂ ਫੇਰ ਇੱਕ ਏਕ ਤੁਸੀਂ ਕਰਦੇ ਪਏ ਕੰਮ ਓ ਤੁਸੀਂ ਆਪਦਾ ਅਕਾਊਂਟ ਨੰਬਰ ਦਿੱਤਾ ਹੋਇਆ?
ਨਈਂ, ਅਕਾਊਂਟ ਨੰਬਰ ਥੋੜ੍ਹੀ ਦਿੱਤਾ ਹੋਯਾ।
ਫੇਰ ਥੋਡੇ ਪੇਮੈਂਟ ਕਿਦੇ ਵਿੱਚ ਆਂਦੇ ਆ?
ਗੂਗਲ ਪੇ 'ਚ।
ਗੂਗਲ ਮਤਲਬ ਥੋਡੇ ਜੋ ਸਰ ਬੈਂਕ ਚੱਲਦੀ ਪਈ ਏ ਓਹੀਓ ਖਾਤਾ ਓਹੀਓ।
ਹਾਂ, ਮੋਬਾਇਲ 'ਚ ਮੋਬਾਇਲ 'ਚ ਜੇੜਾ ਚੱਲ ਰੇਯਾ ਮੋਬਾਇਲ ਤੇ ਆਪਾਂ ਗੂਗਲ ਪੇ ਕਰਦੇ ਆਂ ਨਾ।
ਗੂਗਲ ਗੂਗਲ ਦਾ ਨੰਬਰ ਆਂਦਾ ਉਂਦਾ?
ਹਾਂ, ਮੋਬਾਈਲ ਨੰਬਰ ਆਪਾਂ ਓਥੇ ਖਾਲੀ ਏਹ ਦਿੰਨੇ ਆਂ ਨਾ ਗੂਗਲ ਗੂਗਲ ਦਾ ਜੇੜਾ ਏ ਹੁੰਦਾ ਨਾ ਨੰਬਰ, ਓ ਦੇਣਾ ਪੈਂਦਾ। ਅਕਾਊਂਟ ਨੰਬਰ ਥੋੜੀ ਦੇਣਾ ਆਪਾਂ ਨਈਂ-ਨਈਂ, ਨਈਂ, ਨਈਂ-ਨਈਂ। ਕੋਈ ਨੀ।
ਹਾਂਜੀ, ਹੁਣ ਜਿਵੇਂ ਤੁਸੀਂ ਐਪ ਕੋਈ ਕੰਮ ਕਰਦੇ ਪਏ ਆ ਐਪ ਨਾਲ
ਹਾਂਜੀ।
ਜੋ ਐਪ ਨਾਲ ਤੁਸੀਂ ਕੰਮ ਕਰਦੇ ਪਏ ਉਦਾ ਕੋਈ ਚੱਕਰ ਤਾਂ ਨਈਂ ਏ।
ਨਈਂ-ਨਈਂ, ਕੋਈ ਚੱਕਰ ਨਈਂ, ਹੋਰ ਕਿਸੇ ਨੇ ਅਕਾਊਂਟ ਨੰਬਰ ਮੰਗਿਆ ਨਾ ਤੁਆਡਾ, ਤਾਂ ਅਕਾਊਂਟ ਨੰਬਰ ਨਾ ਦਿਓ ਦਿਓ।
ਅੱਛਾ, ਅੱਛਾ-ਅੱਛਾ ਬਸ, ਏਕ ਬਸ ਕੰਪਨੀ ਵਾਲੇ ਨੂੰ, ਆਂ
ਜੇ ਓਨੇ ਅਕਾਊਟੰਬਰ ਮੰਗਿਆ ਓਤੋਂ ਬਾਦ ਓ ਕੂਉਗਾ ਓਟੀਪੀ ਦਿਓ, ਓਟੀਪੀ ਓਟੀਪੀ ਨਈਂ ਦੇਣਾ ਕਿਸੇ ਨੂੰ ਕਦੀ ਵੀ। ਹਾਂਜੀ, ਓਟੀਪੀ ਨਾ ਦਿਓ ਕਦੀ ਕਿਸੇ ਨੂੰ ਤੁਸੀਂ।
ਆ ਜ ਜ ਜਦ ਤੁਸੀਂ ਪੇਮੈਂਟ ਆਂਦੀ ਏ ਥੋਡੀ, ਤੇ ਤੁਸੀਂ ਅ ਓ ਜੋ ਗੂਗਲ ਨੰਬਰ ਪਾਂਦੇ ਆ ਫੇਰ ਵਸ ਓ ਓਦਾ ਤੇ ਨੀਂ ਕੋਈ ਚੱਕਰ ਫੇ
ਨਈਂ-ਨਈਂ ਪਾਸਵਰਡ ਤਾਂ ਅਪਣੇ ਕੋਲ ਹੁੰਦਾ ਨਾ। ਏਕ ਪਾਸਵਰਡ ਕਿਸੇ ਨੂੰ ਨਈਂ ਦਸ ਦੇਣਾ। ਇੱਕ ਓਟੀਪੀ ਅਗਰ ਜੇ ਕੋਈ ਮੰਗਦਾ ਹੋਊਗਾ, ਤਾਂ ਤੁਸੀਂ ਉਨਾਂ ਨੂੰ ਟਿਪੀ ਵੀ ਨਾ ਦਿਓ ਕਦੀ, ਹੁੰ।
ਸੁਬਾ ਦੀ ਟੈਨਸ਼ਨ ਲੈ ਕੇ ਬੈਠੀ ਹੋਈ ਆ। ਕੋਈ ਡਾਊਨਲੋਡ ਕੀਤੀ ਹੋਈ ਸੀ ਐਪ ਓਦੇ ਨਾਲ ਅਸੀਂ ਸਾਅ- ਰ ਕੰਮ-ਕਾਜ ਚੱਲ ਚੱਲਦਾ ਪਿਆ ਸਾਡਾ, ਤਾਂ ਵੇਂ ਓ ਬੋਲਦੀ ਸੀ, ਕੋਈ ਐਵੇਂ ਚੱਕਰ ਤਾਂ ਨਈਂ ਨਾ ਕੋਈ?
ਨਈਂ-ਨਈਂ, ਨਈਂ ਖਾਲੀ ਓਟੀਪੀ ਕਿਸੇ ਨੇ ਮੰਗਿਆ ਤਾਂ ਕਦੀ ਨੀਂ ਦੇਣਾ। ਤੇ ਕਿਸੇ ਨੇ ਜੇ ਪਾਸਵਰਡ ਕਿਸੇ ਦੇ ਸਾਮਣੇ ਕਦੇ ਵੀ ਨੀ ਪਾਣਾ ਗੂਗਲ ਤੇ।
ਹਾਂਜੀ-ਹਾਂਜੀ, ਉਹ ਤਾਂ ਮੇਰਾ ਸਾਰਾ ਬੇਟਾ ਈ ਕਰਦਾ, ਹਿਸਾਬ-ਕਿਤਾਬ।
ਹਾਂਜੀ-ਹਾਂਜੀ, ਉਹ ਨੂੰ ਪੜ੍ਹਿਆ-ਲਿਖਿਆ ਹੋਇਆ ਨਾ, ਉਹਨੂੰ ਵੀ ਤਾ ਸਾਰਾ ਪਤਾ ਈ ਹੋਊਗਾ।
ਹਾਂਜੀ-ਹਾਂਜੀ, ਹੂੰ
ਹਾਂਜੀ। ਅੱਜ-ਕੱਲ ਲੋਕ ਪੜ੍ਹੇ ਲਿਖਿਆ ਨੂੰ ਵੀ ਪਾਗਲ'ਚ ਕਡ ਜਾਂਦੇ ਨੇ, ਪਤਾ ਕੇ ਤੁਹਾਨੂੰ।
ਅੱਛਾ-ਅੱਛਾ, ਹੁਣ ਤੁਸੀਂ ਜੋ ਉਹਨਾ ਦਾ ਕੀਤਾ ਜਾ ਤੁਸੀਂ ਬੈਂਕ ਦਾ ਉਹ ਅ ਐਸ ਬੀ, ਆਏ ਐਸ ਸੀ ਦਾ ਚੱਲਦਾ ਏ, ਗੂਗਲ ਤੁਹਾਡਾ?
ਮੈਨੇ ਨਾ, ਜਿਹੜਾ ਮੇਰੇ ਕੋਲ ਜਿਸ ਬਿਲਕੁਲ ਪੈਸਾ ਨੀ ਐਨਾ
ਹਾਂ, ਆ ਸਾਡੇ ਵੀ ਖਾਲੀ ਪਏ ਏ, ਆ ਬਸ ਮਾਰਾ ਬੁ, ਥੋੜਾ-ਬਹੁਤ ਅਸੀ ਅ ਥੋੜਾ-ਬਹੁਤ ਅਸੀ, ਆਣਾ-ਜਾਣਾ ਚੱਲਦਾ ਸਾਡਾ ਬੱਸ ਉਹਦੇ ਵਿੱਚ।
ਹਾਂਜੀ-ਹਾਂਜੀ, ਨਹੀਂ-ਨਹੀਂ, ਆਜਿਹੜਾ ਮੇਰਾ ਅਕਾੰਊਂਟ ਨੰਬਰ ਹੈਗਾ ਓ'ਚ ਕੁਛ ਬੀ ਨੀ ਆ, ਫਿਲਹਾਲ।
ਅੱਛਾ ਜੋ, ਤੁਸੀਂ ਜੋ ਅਸਲੀ ਅਕਾੰਊਂਟ ਨੰਬਰ ਥੋਡਾ, ਜਿਹਦੇ ਵਿੱਚ ਪੈਸੇ, ਉਹ ਤਾਂ ਨੀ ਦਿੱਤਾ ਤੁਸੀਂ?
ਨਹੀਂ, ਅਸੀਂ ਉਹ ਨਹੀਂ ਦਿੱਤਾ ਹੋਇਆ।
ਅੱਛਾ-ਅੱਛਾ।
ਜਿਹੜਾ ਸਾਡਾ ਪੂਰਾ ਖਾਲੀ ਆ, ਉਹ ਦਿੱਤਾ ਹੋਇਆ।
ਹਾਂ, ਵੈਸੇ ਤਾ ਸਾਡਾ ਵੀ ਖਾਲੀ ਆ ਦੋਨੋ ਦਾ, ਪਰ ਕਦੇ-ਕਦੇ ਅਸੀਂ ਪਾ ਲੈਂਦੇ, ਫੇਰ ਉਹਦਾ ਤਾ ਨੀ ਕੋਈ ਚੱਕਰ?
ਨਹੀਂ-ਨਹੀਂ, ਪਾਇਆ ਤਾਂ ਕੱਢ ਲਿਆ ਕਰੋ ਨਾ, ਫੇਰ ਰੱਖੋ ਨਹੀ ਨਾ ਉ'ਚ' ਪੈਸੇ ਤੁਸੀਂ।
ਅੱਛਾ, ਅੱਛਾ, ਅੱਛਾ।
ਹਾਂਜੀ-ਹਾਂਜੀ।
ਹੋਰ ਦੱਸੋ?
ਹੋਰ, ਤੁਸੀਂ ਦੱਸੋ?
ਬਸ, ਬੈਠੇ ਆਂ, ਅਸੀਂ ਤਾਂ।
ਤੁਹਾਡੇ ਉਹ, ਸੈਲੂਨ ਵਾਲੇ ਆਂਟੀ ਸੀ ਜੋ, ਉਹਨਾਂ ਦੇ ਜਾਂਦੇ ਓ ਮਿਲਨ ਤੁਸੀ।
ਨਹੀਂ।
ਉਹਨਾਂ ਦਾ ਵਧੀਆ ਚੱਲਦਾ ਸੇ। ਸਲੂਨ ਬਹੁਤ ਸ਼, ਉੱਥੇ ਸ਼ਹਿਰ ਵਿੱਚ ਚੱਲਦਾ ਹਨਾ। ਮਹਾਰਾਸ਼ਟਰ ਦੇ ਸ਼ਹਿਰ ਵਿੱਚ।
ਬਹੁਤ ਚੱਲ ਰਿਹਾ, ਪਰ ਹੁਣ ਕੀ
ਹੂੰ
ਕੋਈ ਯਾਦ ਕਰਲੈ, ਤਾਂ ਕਰ ਲੈਂਨੇ ਆ, ਨਹੀਂ ਕੀਤਾ ਤਾਂ ਫੇਰ ਅਸੀਂ ਵੀ ਨਹੀਂ ਕਰਦੇ ਕਿਸੇ ਨੂੰ।
ਅੱਛਾ-ਅੱਛਾ।
ਕੋਈ ਕਰੂਗਾ ਤਾਂ ਆਪਾਂ ਵੀ ਕਰ ਲੈਣੇ ਆ, ਜੇ ਕੋਈ ਨਹੀਂ ਕਰੂਗਾ ਤਾਂ
ਅੱਛਾ-ਅੱਛਾ ਹਾਂ, ਤੁਹਾਡਾ ਤਾਂ ਬਹੁਤ ਪਿਆਰ ਸੀ, ਹਨਾ।
ਹੂੰ, ਹਾਂਜੀ।
ਹੂੰ, ਓਹ ਪੁਰਾਨੇ ਲੋਕ
ਕੋਈ ਬੋਲੂਗਾ ਤਾ ਬ- ਬੁਲਾ ਲਾਂਗੇ, ਜੇ ਕੋਈ ਨਹੀਂ ਬੋਲੂਗਾ ਤਾਂ ਫਿਰ ਸਤਿ ਸ਼੍ਰੀ ਅਕਾਲ ਜੀ, ਚਲੋ।
ਅੱਜ-ਕੱਲ ਫਿਰ ਥੋਨੂੰ ਪਤਾ ਈ ਐ, ਜ਼ਮਾਨਾ ਬਦਲਿਆ ਹੋਇਆ ਏ।
ਉਹੀ ਤਾ ਕਹਿ ਰਹੀ ਆ, ਪੈਸਾ ਆਗਿਆ ਤਾ ਹਰ ਕੋਈ, ਹਾਂ।
ਹਾਂਜੀ।
ਸਾਰਾ ਪੈਸੇ ਦਾ ਖੇਲ ਆ।
ਜੇ, ਪੈਸੇ ਦੇ, ਜੋ, ਜੀਦੇ ਕੋਲ ਪੈਸਾ ਏ। ਹਾਂਜੀ, ਚਾਹੇ ਓ ਕੁੜੀ ਹੋਵੇ, ਚਾਹੇ ਓ ਜਮਾਈ ਹੋਵੇ, ਚਾਹੇ ਓ ਮੁੰਡਾ ਹੋਵੇ, ਫੇਰ ਵੀ ਉਹ ਪੈਸੇ ਵਾਲੇ ਦੇ ਹੀ ਪਿੱਛੇ ਜਾਂਦੇ ਆ
ਹਾਂਜੀ, ਤੁਹਾਡੇ ਕੋਲ ਪੈਸਾ ਨੀ ਹੋਊਗਾ ਤੇ ਤੁਹਾਨੂੰ ਕੋਈ ਵੀ ਆ ਕੇ
ਜੇ ਮੇਰੇ ਕੋਲ ਪੈਸਾ ਹੋਵੇ ਤਾਂ ਤਾਂ ਮੇਰਾ ਮੁੰਡਾ ਮੇਰਾ
ਉਹ ਤਾਂ ਗੱਲ ਹੈਏ ਇਹ ਤਾਂ ਗੱਲ ਸਹੀ ਆ।
ਉਹੀ ਨਾ
ਤਾਂ ਹੀ ਕਹਿਣੀ ਆਂ ਪੈਸਾ ਸੰਭਾਲ ਕੇ ਰੱਖੋ।
ਉਹੀ ਨਾ ਪੈਸਾ ਅੱਜ ਦੀ ਆਪਾਂ ਨੂੰ ਤਾਂ ਪਤਾ ਵੀ ਨੀ ਸੀ ਕੇ ਇੰਨੀ ਵੇਲਿਊ ਹੋ ਜਾਣੀ ਪੈਸੇ ਦੀ
ਪਰ
ਹੂੰ
ਪੈਸਾ ਬਹੁਤ ਆ ਅੱਜ- ਕੱਲ ਪੈਸਿਆਂ ਦਾ ਹੀ ਖੇਲ ਆ ਸਾਰਾ ਪੈਸੇ ਤੋਂ ਬਿਨਾਂ ਕੁਛ ਨੀਗਾ
ਹੂੰ
ਹੋਰ ਦੱਸੋ?
ਹੋਰ
ਬਸ ਹੁਣ ਅਸੀਂ ਵੀ ਰੋਟੀ- ਪਾਣੀ ਬਣਾਵਾਂਗੇ ਦੇਖਦੇ ਆ ਕੀ ਬਣਾਣਾ
ਅੱਛਾ-ਅੱਛਾ
ਹਾਂਜੀ।
ਹੋਰ ਦੱਸੋ?
ਬਸ ਬੈਠੇ ਸੀਗੇ। ਮੈਂ ਕੇਹਾ ਹੁਣ ਚੱਲ ਰੋਟੀ- ਪਾਣੀ ਬਣਾਣੇ ਆ ਚੱਕਰ ਮਾਰ ਕੇ ਆਣਾ ਥੱਲੇ ਥੋੜਾ ਜਾ ਕੇ ਕੁਛ ਥੱਲੋਂ ਖਾਇਆ ਵੀ ਆਨਾ
ਥੋਡੇ ਓ ਫਰੈਂਡ ਮਿਲਦੇ ਆ ਸਕੂਲ ਦੇ
ਕਿੱਥੇ ਕੋਈ ਨੀ ਮਿਲਦਾ ਛੁੱਟੀਆਂ 'ਚ ਓ ਆਂਦੇ ਨੇ ਤੇ ਮੈਨੂੰ ਟੈਮ ਨੀ ਹੁੰਦਾ ਮੇਰਾ ਜਾਣਾ ਨੀ ਹੁੰਦਾ ਰਹਿ ਜਾਂਦਾ ਹੁਣ ਦੇਖੋ ਫਿਰ ਜਾਣਾ ਗਵੇਂ ਦੇਖੋ ਹੁਣ ਅਗਲੇ ਮਹੀਨੇ
ਜਾਣਾ ਤੁਸੀਂ
ਹਾਂਜੀ, ਜਾਣਾ ਗਾ ਮੈਂ ਅਗਲੇ ਮਹੀਨੇ
ਉੱਥੇ ਥੋਡੀ ਫ ਮਾਸੀ ਰਹਿੰਦੀ ਉੱਥੇ ਬਸ
ਹਾਂਜੀ। ਤਾਹੀ ਤਾਂ ਚੱਲੇ ਆ, ਹਾਂਜੀ ਮਾਸੀ ਰਹਿੰਦੀ ਆ, ਤਾਹੀ ਤਾਂ ਚੱਲੇ ਆ
ਬੋਲੀ ਚਲੋ ਤੁਸੀਂ ਵੀ ਬੱਸ
ਹਾਂਜੀ।
ਹੈਲੋ।
ਠੀਕ ਆ ਚਲੋ ਭੈਣ ਜੀ ਫੋਨ ਆ ਰਿਹਾ ਕਿਸੇ ਦਾ। ਰੱਖਦੀ ਆ। ਹਾਂਜੀ ਠੀਕ ਆ ਚਲੋ ਭੈਣ ਜੀ ਰਬਦੀਆ ਫੋਨ ਆ ਰਿਹਾ ਕਿਸੇ ਦਾ। ਸਤਿ ਸ਼੍ਰੀ ਅਕਾਲ